ਹੈਲੋ
ਹੈੋ ਹੈਲੋ
ਹੈਲੋ ਹਾਂਜੀ ਜੀ ਸਸ ਸ੍ਰੀ ਕਾਲ ਜੀ।
ਹਾਂਜੀ ਸਸ ਸ੍ਰੀ ਕਾਲ ਜੀ ਹੋਰ ਸੁਣਾਓ ਠੀਕ ਹੋ ਤੁਸੀ।
ਹਾਂਜੀ ਜੀ ਬਹੁਤ ਵਧੀਆ ਜੀ ਹੋਰ ਕਿੱਦਾਂ ਯਾਦ ਕੀਤਾ ਤੁਸੀ ਸਾਨੂੰ ਜੀ।
ਬੜੇ ਦਿਨਾਂ ਬਾਅਦ ਸਾਡਾ ਫੋਨ ਆਇਆ।
ਹਾਂਜੀ ਜੀ, ਜੀ ਬਸ ਕੁਛ ਬੱਚਿਆਂ ਦੀਆਂ ਛੁੱਟੀਆ ਚੱਲਦੀਆ ਪਈਆ ਸੀ ਕੁਛ ਨਨਾਨਾ ਆਈਆ ਹੋਈਆ ਸੀ ਘਰ। ਨਨਾਨਾ ਦੇ ਬੱਚੇ ਆਏ ਦੇ ਸੀ ਬੱਸ ਪਤਾ ਹੀ ਨੀ ਚੱਲਿਆ ਮਹੀਨਾ ਕਿੱਦਾ ਬੀਤ ਗਿਆ ਬੱਚੇ ਕਦੀ ਨਾ ਮਾਮੀ ਉਹ ਬਣਾ ਦੇ, ਮਾਮੀ ਆਹ ਬਣਾ ਦੇ, ਮਾਮੀ ਠੰਡਾ ਬਣਾ ਦੇ। ਬਸ ਐਹੀ ਕੰਮ ਚ ਲੱਗੀ ਰਹੀ ਮੈਂ ਤਾ।
ਬਿਲਕੁਲ ਜੀ ਬਿਲਕੁਲ ਫੇਰ ਤੁਹਾਡੇ ਤੇ ਘਰ ਬਿਲਕੁਲ ਮਹੀਨਾ ਰੌਣਕ ਲੱਗੀ ਵੀ ਹੋਣੀ ਹੈ।
ਹਾਂਜੀ ਜੀ ਦੋਨੋ ਨਨਾਨਾ ਆਇਆ ਦੀਆ ਸੀ ਆਪਣੇ ਬੱਚੇ ਲੈ ਕੇ ਆਈਆ ਸੀ। ਛੋਟੀ-ਛੋਟੀ ਫੇਰ ਉਨਾਂ ਦੀ ਮੇਰੀ ਦਰਾਨਣੀ ਵੀ ਮੇਰੇ ਕੋ ਆ ਗਈ ਕਹਿੰਦੀ ਦੀਦੀ ਮੰਮੀ ਉਧਰ ਹੀ ਆਣਾ ਦੀਦੀ ਹੋਣੀ ਆਏ ਹੋਏ ਮੈਂ ਕਿਹਾ ਚਲੋ ਆ ਜਾਓ ਤੁਸੀ ਵੀ ਇੱਧਰ ਆ ਜੋ। ਉਹਨਾਂ ਦੀਆਂ ਵੀ ਦੋ ਕੁੜੀਆਂ ਸੀ ਉਹ ਵੀ ਇੱਧਰ ਆ ਗਈਆ। ਹਾਂ ਬਸ ਜੀ ਫੇਰ ਪਤਾ ਹੀ ਨੀ ਲੱਗਦਾ ਸੀ ਕਿਸਲੇ ਦਿਨ ਚੜ੍ਹਦਾ ਕਿਸਲੇ ਰਾਤ ਪੈਂਦੀ ਹੈ ਕਿਸਲੇ ਭੈਰ ਹੋਈ ਏ। ਬਸ ਕਦੀ ਕੁਛ ਤੇ ਕਦੀ ਕੁਛ ਕਦੀ ਬੱਚੇ ਸ਼ਰਬਤ ਪੀਂਦੇ ਪਏ ਨੇ। ਕਦੀ ਬੱਚੇ ਨਿੰਬੂ ਪਾਣੀ ਪੀਂਦੇ ਪਏ ਨੇ ਕਦੀ ਬੱਚੇ ਠੰਡਾ ਦੁੱਧ ਦੁੱ ਬਣਾ ਦੋ ਬਸ ਇਹੀ ਕੰਮਾਂ ਚ ਲੱਗੀ ਸੀ ਮੈਂ ਤਾਂ ਪੂਰਾ-ਪੂਰਾ ਦਿਨ ਮੈਂ ਤਾ ਭਾਂਡੇ ਹੀ ਮਾਜਦੀ ਰਹੀ ਮੈਂ ਤਾਂ ਬਸ।
ਹਾਂਜੀ ਜੀ ਜੇ ਬੱਚੇ ਜਾਦਾ ਹੈ ਤੇ ਭਾਂਡੇ ਵੀ ਫੇਰ ਜਾਦਾ ਹੀ ਮੰਜਣਗੇ ਜੀ।
ਹਾਂਜੀ ਹਾਂਜੀ ਹੋਰ, ਮਤਲਬ ਕਿ ਫੇਰ ਬੱਚੇ ਕਹਿਣ ਲੱਗ ਗਏ ਮਾਮੀ ਇੱਥੇ ਤਾਂ ਪ੍ਰਦੂਸ਼ਣ ਬੜਾ ਇੱਥੇ ਪੇੜ ਪੌਦੇ ਲਾਉਣੇ ਚਾਹੀਦੇ ਨੇ ਤੇ ਹਾਂ ਫਿਰ ਮੈਂ ਕਿਹਾ ਉਹਨਾਂ ਨੂੰ ਮੈਂ ਤਾਂ ਕਿਹਾ ਮੈਂ ਦੇਖ, ਮੈਂ ਤਾਂ ਲਾਏ ਹੋਏ ਨੇ ਮਤਲਬ ਕਿ ਸਾਡੇ ਸਾਹਮਣੇ ਵੀ ਮੈਂ ਕਿਹਾ ਦੋ ਪੇੜ ਲੱਗੇ ਹੋਏ ਨੇ ਇੱਕ ਨਿੰਮ ਦਾ ਪੇੜ ਲੱਗਿਆ ਹੋਇਆ ਇੱਕ ਧੁੱਪ ਛਾਂ ਪਤਾ ਨੀ ਕੀ ਬੋਲਦੇ ਆ ਇੱਕੋ ਪੇੜ ਲੱਗਿਆ ਵ ਤੇ ਉਹ ਬੱਚੇ ਫਿਰ ਕਹਿਣ ਲੱਗ ਗਏ ਮਾਮੀ ਤੁਸੀਂ ਵੀ ਆਪਣੇ ਘਰ ਦੇ ਅੱਗੇ ਪੇੜ ਲਗਾਓ
ਅੱਛਾ, ਅੱਛਾ ਵਧੀਆ ਗੱਲ ਤੁਹਾਡੇ ਬੱਚਿਆਂ ਨੇ ਬਹੁਤ ਵਧੀਆ ਗੱਲ ਕੀਤੀ
ਹਾਂਜੀ-ਹਾਂਜੀ ਫਿਰ ਮਤਲਬ ਕਿ ਵੈਸੇ ਤੇ ਮੈਂ ਪੌਦੇ ਛੋਟੇ- ਛੋਟੇ ਪੌਦੇ ਤੇ ਲਗਾਏ ਤੇ ਜਿਵੇਂ ਗਿੰਦੇ ਦੇ ਫੁੱਲ ਹੋ ਗਏ ਜਵੈਨ ਦਾ ਪੌਦਾ ਹੋ ਗਿਆ ਜਿਵੇਂ
ਤਾ ਕਿਹੜਾ ਹੁੰਦਾ ਜੀ
ਹਾਂਜੀ ਜੀ, ਜਵੈਨ ਦਾ ਪੌਦਾ ਮਤਲਬ ਕਿ ਜਵੈਨ ਮਤਲਬ ਕਿ ਉਹਦੇ ਚ ਨਾ ਖੁਸ਼ਬੂ ਜਵੈਨ ਵਰਗੀ ਆਉਂਦੀ ਜਵੈਨ ਦਾ ਹੀ ਪੌਦਾ ਕਿਹਾ ਜਾਂਦਾ ਮਤਲਬ ਕਿ ਜਿਵੇਂ ਤੁਹਾਡੇ ਪੇਟ ਦਰਦ ਹੋ ਰਹੀ ਜਾਂ ਕੁਛ ਹੋ ਰਹੀ ਹੈ ਉਹਨੂੰ ਉਤਾਰ ਕੇ, ਧੋ ਕੇ, ਨਮਕ ਲਗਾ ਕੇ ਖਾ ਲੋ ਜਾਂ ਇਦਾਂ ਹੀ ਖਾ ਲੋ ਤਾਂ ਸਾਡਾ ਪੇਟ ਦਰਦ ਠੀਕ ਹੋ ਜਾਂਦਾ
ਅੱਛਾ, ਅੱਛਾ ਮਤਲਬ ਉਹ ਪੌਦਾਂ ਹੁਣ ਜਿਵੇ
ਹਾਂਜੀ, ਹਾਂਜੀ ਜਵੈਨ ਦਾ ਪੌਦਾ ਹੀ ਬੋਲਦੇ ਉਹਨੂੰ
ਹਾਂਜੀ- ਹਾਂਜੀ ਬਹੁਤ ਵਧੀਆ ਮੈਂ ਤੇ ਮਤਲਬ ਬਹੁਤ ਪਹਿਲੇ ਪਹਿਲੀ ਵਾਰ ਸੁਣਿਆ ਤੁਹਾਡੇ ਮੂੰਹ ਹੀ ਕਿ ਜਵੈਨ ਦਾ ਪੌਦਾ ਹੁੰਦਾ
ਹਾਂਜੀ-ਨਹੀਂ ਜੀ ਸਾਡੀ ਮੰਮੀ ਦੇ ਘਰ ਵੀ ਲੱਗਿਆ ਹੋਇਆ ਸੀ ਮੈਂ ਤਾਂ ਆਪਣੀ ਮੰਮੀ ਦੇ ਘਰੋਂ ਹੀ ਲੈ ਕੇ ਆਈ ਸੀ ਤਾਂ ਫਿਰ ਮੈਂ ਆਪਣੀ ਭਰਜਾਈ ਨੂੰ ਪੁੱਛਿਆ ਕ ਇਹ ਲੱਗੂਗਾ ਕਿੱਦਾਂ ਤਾਂ ਫ਼ਿਰ ਉਹਨੇ ਮੈਨੂੰ ਦੱਸਿਆ ਦੀਦੀ ਜਿਹੜੀ ਡੰਡੀ ਲਾਉਣੀ ਹੈ ਨਾ ਡੰਡੀ ਦੀ ਜਿਹੜੀ ਮੋ ਕੀਤਾ ਹੈ ਮਤਲਬ ਕਿ ਡੰਡੀ ਦੇ ਵਿੱਚ ਇੱਕ ਮੋਟੀ ਟਹਿਣੀ ਵੀ ਆਉਂਦੀ ਹੈ ਉਹਨੂੰ ਮਿੱਟੀ ਵਿੱਚ ਦਬਾ ਦੇਣਾ ਤਾਂ ਉਹ ਆਪਣੇ ਆਪ ਪੁੰਗਰਦਾ ਦੇਖੋ ਹੁਣ ਕੀ ਹਿਸਾਬ ਕਿਤਾਬ ਲੱਗਦਾ ਹੈ ਜਾਂ ਨਹੀਂ ਲੱਗਦੇ ਇਹ ਤਾਂ ਜਦੋਂ ਪੌਦਾ ਤੁਰੇਗਾ ਤਾਂ ਹੀ ਪਤਾ ਲੱਗੇਗਾ ਇਹ ਤਾਂ ਮੈਂ ਘੀਆ ਤੋਰੀ ਲਗਾਈ ਹਾਂਜੀ ਜੀ, ਘੀਆ ਤੋਰੀ ਵੀ ਮਤਲਬ ਤਦ ਲਗਾਈ ਉਹ ਕੋਈ ਆਇਆ ਕਹਿੰਦੇ ਸਾਡੇ ਘਰ ਘੀਆ ਤੋਰੀ ਬੜੀ ਆ ਤੇ ਮੈਂ ਉਹਨਾ ਨੂੰ ਕਿਹਾ ਮੈਂ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਕਿੱਦਾਂ ਲਗਾਈ ਏ, ਮੈਂ ਕਿਹਾ ਸਾਡੇ ਤਾਂ ਲੱਗਦੀ ਨੀ ਤਾਂ ਉਹ ਕਹਿਣ ਲੱਗੇ ਕਿ ਤੁਹਾਨੂੰ ਮੈਂ ਬੀਜ ਥੋੜੇ ਜਿਹੇ ਦੇ ਕੇ ਜਾਂਦੀ ਹਾਂ ਜੇ ਤੁਸੀਂ ਬੀਜ ਬਾਜ਼ਾਰੋ ਨਾਂ ਲਿਆਉਣ
ਹਾਂਜੀ-ਹਾਂਜੀ
ਤਾਂ ਮੈਂ ਫਿਰ ਉਹਨਾਂ ਨੂੰ ਪੁੱਛਿਆ ਜੀ ਅ ਕਿੱਦਾਂ ਲੱਗਣਗੇ ਤਾਂ ਉਹਨਾਂ ਨੇ ਕਿਹਾ ਕਿ ਇਹ ਬੀਜਿਆਂ ਨੂੰ ਤੁਸੀਂ ਰਾਤੀ ਕੋਲੀ ਵਿੱਚ ਡੁਬੋ ਕੇ ਰੱਖ ਦੇਣਾ ਤਾਂ ਬਈ ਥੋੜੇ ਬੀਜ ਗਿਲੇ ਨਰਮ ਵੀ ਹੋ ਜਾਣਗੇ ਤਾਂ ਫਿਰ ਇਹਨਾਂ ਨੂੰ ਜਿਹੜੀ ਉਹਨਾਂ ਦੀ ਬੀਜ ਦੀ ਚੌ ਚੋਲੀ ਸਾਈਡ ਨਾ ਉਹਨੂੰ ਤੁਸੀਂ ਜ਼ਮੀਨ ਚ ਦਬਾ ਦੇਣਾ, ਮਤਲਬ ਕਿ ਚੌਂਣਚ, ਉਨੀ ਦੇ ਦੋ- ਤਿੰਨ ਦਿਨ ਮਤਲਬ ਇਹਨਾਂ ਨੂੰ ਨਮੀ ਵਿਚ ਰਹਿਣ ਦੇਣਾ ਮਤਲਬ ਇਹਨਾਂ ਦੇ ਉੱਤੇ ਪਾਣੀ ਨੀ ਭਣਾ ਕਿ ਗੱਲ ਨਾ ਜਾਣਦੀ ਤਾਂ ਮੈਨੂੰ ਤਾਂ ਉਮੀਦ ਵੀ ਨਹੀਂ ਸੀ ਕਿ ਮੈਂ ਲਗਾ ਸਕਾਂਗੀ ਜਦ ਹੁਣ ਮੈਂ ਅਵੇਲ ਨੂੰ ਦੇਖਦੀ ਹਾਂ ਤਾਂ ਮੈਂ ਬੜੀ ਖੁਸ਼ ਹੁਣੀ ਆ ਕੀ ਪਤਾ ਨੀ ਹ ਉਹ ਤਾਂ ਕਦੋਂ ਤੋਰੀ ਲੱਗੂਗੀ ਕਦੋਂ ਨਹੀਂ ਪਰ ਵੇਲ ਤੁਰ ਪਈ ਹੋਈ ਹੈ ਵੇਲ ਐ ਕਿੰਨੀ ਧੂਣੀ ਨਿਕਲਦੀ ਪਈ ਹੈ ਹੁਣ ਮੈਂ ਬੱਚਿਆਂ ਨੂੰ ਸਗੋਂ ਕਹਿੰਦੀ ਪਈ ਹਾਂ ਕੋਈ ਧਾਗਾ ਜਹਾ ਰੱਸੀ ਬਣ ਕੇ ਬੇਲ ਨੂੰ ਤਾਂ ਕਰਦੋ ਤਾਂ ਜੋ ਬੇਲ ਉੱਪਰ ਨੂੰ ਜਾਏ ਮਨ ਨੂੰ ਬੜੀ ਖੁਸ਼ੀ ਹੁੰਦੀ ਹੈ। ਇਹ ਮੇਰਾ ਪੌਦਾ ਵੱਧਦਾ ਫੁਲਦਾ ਪਿਆ।
ਹਾਂਜੀ ਜੀ ਜੇ ਇਹ ਦਾ ਅਸੀਂ ਪੌਦੇ ਨੂੰ ਆਪਣੇ ਹਥਾਂ ਲਾਵਾਂਗੇ ਤੇ ਜੀ ਬਹੁਤ ਵਧੀਆ ਲੱਗੇਗਾ ਸਾਡੇ ਜੀ ਇੱਥੇ ਪੌਦੇ ਤੇ ਮਿਲਦੇ ਨੀ ਇਹ ਦੂਸਰਾ ਵੇਚਣ ਆਉਂਦਾ ਹੈ। ਉਹ ਲਾ ਜਾਂਦੇ ਨੇ ਉਹ ਕਦੀ ਲੱਗਦੇ ਨੇ ਕਦੀ ਸੁੱਕ ਜਾਂਦੇ ਨੇ
ਨਹੀਂ ਉਹੀ ਤੇ ਨਹੀਂ ਉਹੀ ਇੱਧਰ ਵੀ ਕਹਿੰਦੇ ਕਿ ਜੇ ਤੇ ਤੁਸੀ ਧਰਤੀ ਚ ਲਗਾ ਰਹੇ ਹੋ ਜ਼ਮੀਨ ਚ ਲਗਾ ਰਹੇ ਹੋ ਤਾਂ ਪੌਦਾ ਖਿੜੇਗਾ ਵਧੇ ਫੁਲੇਗਾ ਕਿਉਂਕਿ ਉਹਨੂੰ ਜ਼ਮੀਨ ਤੋਂ ਵੀ ਨਮੀ ਮਿਲਦੀ ਹੈ। ਤੇ ਜੇ ਅਸੀਂ ਜਿਵੇਂ ਗਮਲੇ ਦੇ ਵਿੱਚ ਲਗਾ ਰਹੇ ਹਾਂ ਤਾਂ ਗਮਲੇ ਦੇ ਵਿੱਚ ਮਤਲਬ ਕਿ ਉਹਨੂੰ ਉਹ ਚੀਜ਼ਾਂ ਨਹੀਂ ਮਿਲਦੀਆਂ ਮਤਲਬ ਕਿ ਕਿਸੇ ਨੇ ਗਮਲੇ ਚ ਸੁਕ ਹੀ ਜਾਂਦਾ ਪੁੌਦਾ ਕਿਸੇ ਵੇਲੇ ਹਾਰ ਹੋ ਜਾਂਦਾ ਉਦਾ ਨਹੀਂ ਪਤਾ ਚੱਲਦਾ ਕੀ ਹੁੰਦਾ ਕੀ ਨਹੀਂ ਹੁੰਦਾ
ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ
ਹਾਂਜੀ ਹੁਣ ਸਾਡੇ ਸਾਹਮਣੇ ਇੱਕ ਪੇੜ ਲੱਗਿਆ ਹੋਇਆ ਸੀ। ਪਤਾ ਨੀ ਕਿਉਂ ਉਹਨਾਂ ਨੇ ਉਸ ਪੇੜ ਨੂੰ ਨਾ ਮਤਲਬ ਕਿ ਕੱਟ ਦਿੱਤਾ ਤਾਂ ਮੈਨੂੰ ਬੜੀ ਥੋੜਾ ਲੱਗਿਆ ਮਨ ਨੂੰ ਠੀਸ ਲੱਗੀ ਕਿ ਪੇੜ ਕਿੰਨਾ ਹਰਾ ਭਰਾ ਸੀ। ਤੇ ਇਹਨਾਂ ਨੇ ਕੱਟ ਦਿੱਤਾ। ਲੇਕਿਨ ਉਹ ਪੇੜ ਨੇ ਫਿਰ ਫੇਰ ਥੋੜੇ ਦਿਨਾਂ ਬਾਅਦ ਮਤਲਬ ਕਿ ਉਹ ਪੇੜ ਨੂੰ ਜੜ੍ਹ ਤੋਂ ਨਹੀਂ ਸੀ ਕੱਟਿਆ।
ਅੱਛਾ ਅੱਛਾ।
ਜੜ੍ਹ ਜਿਹੜੀ ਉਹ ਜ਼ਮੀਨ ਚ ਸੀਗੀ। ਉਹ ਥੋੜੇ ਦਿਨਾਂ ਬਾਅਦ ਫਿਰ ਹਰਾ ਭਰਾ ਹੋ ਗਿਆ ਤਾਂ ਮੇਰੇ ਮਨ ਨੂੰ ਬੜੀ ਖੁਸ਼ੀ ਹੋਈ ਕਿ ਇਹ ਪੇੜ ਹਰਿਆ ਭਰਿਆ ਪੇੜ ਹੋ ਗਿਆ।
ਬਿਲਕੁਲ ਜੀ ਰੁੱਖ ਸਾਨੂੰ ਕੱਟਣੇ ਚਾਹੀਦੇ ਸੀ ਪੇੜ ਹਰੇ ਭਰੇ ਹੀ ਵਧੀਆ ਲੱਗਦੇ ਨੇ। ਜਿੰਨੇ ਪੇੜ ਹਰੇ ਭਰੇ ਹੋਣਗੇ ਜੀ ਓਨੇ ਹੀ ਸਾਨੂੰ ਵੀ ਕੁਦਰਤ ਨਾਲ ਕੁਦਰਤ ਕੋਲੋਂ ਸਾਨੂੰ ਹੀ ਪੇੜ ਪੌਦਿਆਂ ਤੋਂ ਫਾਇਦੇ ਮਿਲ ਲਣਗੇ ਜੀ।
ਹਾਂਜੀ ਹਾਂਜੀ।
ਬਿਲਕੁੱਲ।
ਹਾਂਜੀ ਹੋਰ ਤੁਸੀਂ ਕੀ ਕਰਦੇ ਮੈਂ ਤਾਂ ਆਪਣੇ ਦੱਸ ਦਿੱਤੀ। ਤੇ ਜੀ ਮੈਂ ਪੇੜ ਪੌਦਿਆ ਨਾਲ ਪਿਆਰ ਏ, ਘਰ ਦੇ ਬਚਿਆ ਨਾਲ ਪਿਆਰ ਏ, ਘਰਦਿਆ ਨਾਲ ਏ। ਮਤਲਬ ਕਿ ਹਰ ਇੱਕ ਚੀਜ਼ ਮੇਰੀ ਜੇਠਾਨੀ ਨੂੰ ਵੀ ਬੜੇ ਵਧੀਆ ਲੱਗਦੇ ਉਹ ਤਾਂ ਬਹੁਤ ਜ ਉਹ ਤਾਂ ਆਪਣੇ ਬੱਚੇ ਬੱਚਿਆਂ ਤੋਂ ਵੀ ਵੱਧ ਪੇੜ ਪੌਦੇ ਰੱਖਦੀ ਹੈ। ਅਗਰ ਕੋਈ ਪੇੜ ਪੌਦੇ ਨੂੰ ਛੇੜ ਗਿਆ ਤਾਂ ਉਹ ਡਾਟਣ ਲੱਗ ਜਾਏਗੀ ਮੈਂ ਇਹਨਾਂ ਨੂੰ ਬੜੀ ਮੁਸ਼ਕਿਲ ਨਾਲ ਸਵਾਰਿਆ ਬਣਾਇਆ ਤੇ ਤੁਸੀਂ ਉਹਨਾਂ ਨੂੰ ਖ਼ਰਾਬ ਕਰ ਦਿੱਤਾ।
ਬਿਲਕੁਲ ਜੀ ਪੇੜ ਪੌਦਿਆਂ ਨੂੰ ਵੀ ਆਪਣੇ ਬੱਚਿਆਂ ਵਰਗਾ ਹੀ ਸਮਝਣਾ ਚਾਹੀਦਾ। ਤਾਂ ਹੀ ਪੇੜ ਪੌਦੇ ਵੱਧਦੇ ਫੁੱਲਦੇ ਨੇ। ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਗੱਲ। ਮੈਨੂੰ ਜਿਵੇਂ ਬੱਚਿਆਂ ਨੂੰ ਪੜ੍ਹਾਉਣਾ ਬਹੁਤ ਵਧੀਆ ਲੱਗਦਾ ਹੈ। ਮੈਂ ਜੋ ਬੱਚਿਆਂ ਨੂੰ ਜੋ ਨਹੀਂ ਪੜ੍ਹ ਸਕਦੇ ਟਿਊਸ਼ਨ ਵਗੈਰਾ ਕਿ ਉਹਨਾਂ ਨੂੰ ਮੈਂ ਪੜ੍ਹਾ ਦਿੰਦੀ ਹਾਂ ਜੀ ਆਪਣੇ ਘਰ ਬਹਿ ਕੇ ਉਹਨਾਂ ਕੋਲ ਕੋਈ ਫੀਸ ਨਹੀਂ ਲੈਂਦੀ ਪਰ ਉਹਨਾਂ ਨੂੰ ਪੜ੍ਹਾ ਦਿੰਦੀ ਹਾਂ ਮੇਰੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਜਿਵੇਂ ਉਹਨਾਂ ਨੂੰ ਪੜ੍ਹਾ ਕੇ।
ਹਾਂਜੀ ਹਾਂਜੀ ਇਹ ਤੇ ਮੈਂ ਵੀ ਕੰਮ ਕਰਦੀ ਆ ਜਿਵੇਂ ਕੋਈ ਬੱਚਾ ਕਹੇ ਵੀ ਮੈਨੂੰ ਪੜ੍ਹਾ ਦੋ। ਤਾਂ ਮੈਂ ਪੜ੍ਹਾ ਦਿੰਦੀ ਮੈਂ ਆਪਣਾ ਸ਼ਾਦੀ ਤੋਂ ਪਹਿਲਾਂ ਮੈਂ ਬਹੁਤ ਬੱਚੇ ਪੜ੍ਹਾਏ ਸੀ। ਫੇਰ ਆਪਣੇ ਬੱਚਿਆਂ ਨੂੰ ਵੀ ਮੈਂ ਟਿਊਸ਼ਨ ਤੇ ਨਹੀਂ ਪਾਇਆ ਸੀ ਆਪ ਖੁਦ ਪੜਾਂਦੀ ਹੁੰਦੀ ਸੀ।
ਹਾਂਜੀ ਹਾਂਜੀ ਹਾਂਜੀ ਮੈਂ ਵੀ ਬਹੁਤ
ਮੇਰੇ ਮੈ ਤਹਾਨੂੰ ਦੱਸ ਪਈ ਨਾ ਜੁਆਇੰਟ ਪਰਿਵਾਰ ਵਿੱਚ ਆ ਤੇ ਮੈਂ ਦਰਾਨੀ ਜਠਾਨੀਆਂ ਦੇ ਬੱਚਿਆਂ ਨੂੰ ਵੀ ਮੈਂ ਖੁਦ ਹੀ ਪੜ੍ਹਾਇਆ ਹੋਇਆ। ਅੱਜ ਕੋਈ ਟੀਚਰ ਲੱਗੀ ਹੋਈ ਏ ਕੋਈ ਸਿਲਾਈ ਸਿੱਖਦੀ ਪਈ ਏ। ਪਰ ਮੇਰੇ ਉੱਧਰ ਵੀ ਜੋ ਬੱਚੇ ਪੜ੍ਹੇ ਦੇ ਸੀ ਮੇਰੇ ਕੋਲ ਪੜ੍ਹੇ ਸੀ ਮਤਲਬ ਮੈਂ ਆਪਣੀ ਮੰਮੀ ਦੇ ਘਰ ਪੜ੍ਹਾਦੀਂ ਸੀ। ਅੱਜ ਕੋਈ ਬੱਚਾ ਪੁਲਿਸ ਵਿੱਚ ਲੱਗਿਆ ਦਾਾ ਕੋਈ ਡਾਕਟਰ ਨਰਸ ਬਣ ਗਿਆ। ਮਤਲਬ ਕਿ ਮੈਂ ਪਿੱਛੇ ਜੇ ਗਈ ਸੀ ਤਾਂ ਮੇਰਾ ਭਰਾ ਕਹਿਣ ਲੱਗਿਆ ਤੂੰ ਇਹਨੂੰ ਪਹਿਚਾਣਿਆ ਮਤਲਬ ਰਾਗੀ ਸਿੰਘ ਬਣਿਆ ਹੋਇਆ ਸੀ ਮਤਲਬ ਕੀਰਤਨ ਕਰਨ ਵਾਲਾ ਅ ਮੈ ਨਾ ਮੈਂ ਤੇ ਨੀ ਪਛਾਣਿਆ ਕੌਣ ਏ। ਕਹਿੰਦਾ ਤੂੰ ਨਹੀਂ ਪਹਿਚਾਣਿਆ ਮੈਂ ਕਿਹਾ ਨਾ ਨਾ ਕਹਿੰਦਾ ਤੇਰੇ ਕੋਲ ਹੀ ਪੜਿਆ ਹੋਯਾ ਸੀ ਬੱਚਾ। ਹਾਂ। । ਹਾਂਜੀ ਜੀ ਤਾਂ ਤਦ ਕਰਕੇ। ਫੇਰ ਮੈਂ ਤਾਂ ਹੁਣ ਫੇਰ ਮੇਰੇ ਪੈਰ ਛੁਏ ਮੈਨੂੰ ਬਹੁਤ ਜ਼ਿਆਦਾ ਮਤਲਬ ਕਿ ਮੈਨੂੰ ਆਪਣੇ ਆਪ ਨੂੰ ਬਹੁਤ ਜ਼ਿਆਦਾ ਗਰਵ ਮਹਿਸੂਸ ਹੋਇਆ ਕਿ ਮੇਰਾ ਪੜ੍ਹਿਆ ਹੋਇਆ ਬੱਚਾ ਅੱਜ ਬਹੁਤ ਅੱਗੇ ਚਲਾ ਗਿਆ। ਹਾਂਜੀ ਤੇ ਫੇਰ ਮੈਨੂੰ ਮਤ ਮਤਲਬ ਕਿ ਮਤਲਬ ਮੈਨੂੰ ਉਹਨਾਂ ਦਾ ਜਿਸ ਤਰ੍ਹਾਂ ਉਹ ਬਚਪਨ 'ਚ ਪੜ੍ਹਨ ਆਉਂਦੇ ਸਾਰਾ ਉਹਨਾਂ ਦਾ ਸੀਨ ਉਹਨਾਂ ਦੀ ਮੰਮੀ ਦਾ ਸੀਨ ਉਹਨਾਂ ਦੇ ਅੱਖਾ ਅੱਗੇ ਮੇਰੇ ਆ ਗਿਆ। ਕਿ ਅਹ ਕਿੱਦਾਂ ਕਰਦੇ ਰਹੇ ਕਿੱਦਾਂ ਨਹੀਂ ਕਰਦੇ ਰਹੇ ਮਲ ਮਤਲਬ ਹਮ ਉਹਨਾਂ ਦੀ ਇੱਕ ਗ਼ਰੀਬੀ ਸਮਝ ਲੋੋ ਜਾਂ ਕੁਛ ਸਮਝ ਲੋੋ ਉਹ ਮੇਰੀਆਂ ਅੱਖਾਂ ਦੇ ਅੱਗੇ ਆ ਗਏ ਕੀ ਉਹ ਬਹੁਤ ਦੂਰ ਤੋਂ ਆਉਂਦੇ ਸੀ ਮੇਰੇ ਕੋਲ ਪੜ੍ਹਨ ਲਈ ਤੇ ਉਹ ਬਸ ਸਿਰਫ ਇੱਕੋ ਗੱਲ ਕਹਿੰਦੀ ਸੀ। ਮੈਡਮ ਜੀ ਤੁਸੀਂ ਇਹਨੂੰ ਉੜਾ ਐੜਾ ਸਿਖਾ ਦੋ ਇਹਨੂੰ ਪੰਜਾਬੀ ਸਿਖਾ ਦੋ ਮੈਂ ਤੁਹਾਡਾ ਮਤਲਬ ਕਿ ਤੁਹਾਨੂੰ ਮੈਂ ਬਹੁਤ ਜ਼ਿਆਦਾ ਯਾਦ ਕਰਾਂਗੀ। ਜਾਂ ਬਹੁਤ ਤੁਹਾਡਾ ਭਲਾ ਹੋਏਗਾ ਤੇ ਉਹਦਾ ਨਾਂ ਵੀ ਪੰਜਾਬ ਸਿੰਘ ਸੀ। ਉਹਦਾ ਨਾਂ ਹੀ ਪੰਜਾਬ ਸਿੰਘ ਸੀ ਫੇਰ ਮੈਂ ਆਪਣੇ ਭਰਾ ਨੂੰ ਕਿਹਾ ਪੰਜਾਬ ਏ ਨਾ ਕਹਿੰਦਾ ਹਾਂ ਪੰਜਾਬ ਏ। ਹਾਂ ਫੇਰ ਮੈਨੂੰ ਬੜੀ ਖੁਸ਼ੀ ਹੋਈ ਪਰ ਉਹ ਵਿਚਾਰ ਵੱਡ ਵਡਾ ਹੋਣ ਕਰਕੇ ਥੋੜ੍ਹਾ ਸ਼ਰਮਾ ਗਿਆ ਮੇਰੇ ਕੋ ਆਉਣ ਲਗੇ।
ਹਾਂਜੀ ਕੋਈ ਨੀ ਜੀ ਬੱਚੇ ਬਹੁਤ ਵਧੀਆ ਲੱਗਦਾ ਜੀ ਇਹ, ਏਕ ਜਿਹੜਾ ਪੜ੍ਹਾਉਂਦਾ ਹੈ ਉਹਦੇ ਬੱਚੇ ਸਫਲ ਹੋਣ ਤੇ ਉਹਨੂੰ ਜੀ ਬਹੁਤ ਵਧੀਆ ਲੱਗਦਾ
ਹਾਂਜੀ ਜੀ ਮੇਰੀ ਮੰਮੀ ਕਹਿੰਦੀ ਕਿ ਜੇੜਾ ਤੂੰ ਅਰਸ਼ਦੀਪ ਨੂੰ ਪੜਾ ਕੇ ਗਈ ਸੀ ਉਹ ਮਿੰ ਵਿਚ ਚਲਾ ਗਿਆ ਸੀ ਫੌਜ ਚ।
ਹਾਂਜੀ ਚਲੋ ਠੀਕ ਹੈ ਜੀ ਫੇਰ ਮੈਂ ਕਰਾਂਗੀ ਤੁਹਾਨੂੰ ਗੱਲ ਕਰਾਂਗੀ ਤੁਹਾਡੇ ਨਾਲ
ਹਾਂਜੀ ਜੀ ਹਾਂਜੀ ਜੀ। ਠੀਕ ਹੈ ਜੀ ਤੁਸੀਂ ਫੋਨ ਕਰ ਲਿਆ ਕਰੋ ਤੁਹਾਡੇ ਨਾਲ ਗੱਲ ਕਰਨਾ ਤਾਂ ਮੈਨੂੰ ਵੀ ਬਹੁਤ ਵਧੀਆ ਲੱਗਦਾ।
ਠੀਕ ਹੈ ਜੀ ਹੁਣ ਮੈਂ ਹਾਂਜੀ ਮੈਂ ਵੀ ਤੁਹਾਨੂੰ ਫੋਨ ਕਰਾਂਗੀ।
ਹਾਂਜੀ ਜੀ ਚਲੋ ਜੀ ਠੀਕ ਹੈ ਜੀ।